ਹਾਂਗੀ ਕਾਲ ਜੀ, ਸਤਿ ਸ਼੍ਰੀ, ਅਕਾਲ ਕੀ ਹਾਲ-ਚਾਲ ਏ?
ਵਧੀਆ ਜੀ ਵਧੀਆ, ਤੁਸੀਂ ਸੁਨਾਓ।
ਬਾਰ ਅਸੀ ਵੀ ਠੀਕ ਆ, ਕੀ ਕਰ ਰੇਓ?
ਬੱਸ ਸਬਜ਼ੀ ਰੋਟੀ ਦੀ ਤਿਆਰੀ।
ਅੱਛਾ, ਲੰਚ ਨੀ ਬਣਾਇਆ ਹਾਲੇ ਤੁਸੀਂ? ਇੱਕ ਮਿੰਟ ਬਾਟੀ ਜੀ ਕਾ ਫੋਨ ਆ, ਸਪੈਸ਼ਲ ਕਾਲ ਅੱਛਾ, ਝੁਠੇ ਹੋਰ। ਸਭ ਠੀਕ ਨੇ ਘਰ?
ਹਾਂਜੀ-ਹਾਂਜੀ ਸਭ ਵਧੀਆ, ਤੁਸੀ ਸੁਨਾਓ।
ਬਸ, ਮੈਂ ਵੀ ਠੀਕ। ਮੈਂ ਹੁਣੇ ਤੜਕਾ ਹਾਂ, ਲੰਚ ਬਣਾ ਲਿਆ ਮੈਂ ਛੋਲੇ-ਚਾਵਲ ਬਣਾਏ ਮੈਂ।
ਅੱਛਾ-ਅੱਛਾ।
ਹਾਂ ਕਾਲੇ-ਕਾਲੇ ਛੋਲੇ ਬਣਾਏ ਨੇ ਮੈਂ ਹੁਣੇ। ਨਾਲ ਚਾਵਲ ਬਣਾਏ ਨੇ। ਤੁਸੀ ਕਿੱਥੋਂ ਬੋਲਦੇ ਪਏਓ? ਯਮੁਨਾਨਗਰ ਯਗਾਤਰੀ ਤੋਂ? ਮੈਂ ਜੰਮੂ ਤੋਂ, ਹੋਰ ਅੱਛਿਆ ਹੋਰ ਸਭ ਠੀਕ ਨੇ ਘਰ।
ਹਾਂਜੀ ਹਾਂਜੀ, ਸਾਡੇ ਚ ਕਾਲੇ ਛੋਲੇ ਸ਼ਨੀਵਾਰ ਬਣਾਂਦੇ ਨੇ।
ਹਾਂ ਨਈਂ ਸਾਡੇ ਏਥੇ ਨੀ ਮੰਨਦੇ ਹੈਂ, ਅਸੀਂ ਕਦੀ ਵੀ ਬਣਾ ਲੈਂਨੇ ਆਂ। ਜਦੋਂ ਦਿਲ ਕਰੇ ਧਈਆ ਬਣਾ ਲੈਨੀ ਆ। ਹਾਂਜੀ-ਹਾਂਜੀ, ਚਾਚਾ ਜੀ ਹੋਰ ਹਾਊਸ ਵਾਈਫ ਤੁਸੀਂ-
ਹਾਂਜੀ, ਮੈਂ ਹਾਊਸ ਵਾਈਫ ਹਾਂ। ਤੁਸੀਂ ਕੀ ਹੋ ਜੋਬ ਬਗੈਰਾ ਕਰਦੇ ਹੋ।
ਮੈਂ ਵੀ ਹਾਊਸ ਵਾਈਫ ਹੀ ਆ। ਹਾਊਸ ਵਾਈਫ ਹੀ ਆ ਮੈਂ ਵੀ
ਅੱਛਾ, ਬੱਚੇ
ਬੱਚੇ, ਇੱਕ ਬੇਟਾ -ਇੱਕ ਬੇਟੀ ਹਾਂ। ਇੱਕ ਬੇਟਾ ਹੈ- ਇੱਕ ਬੇਟੀ ਹੈ। ਮੇਰੇ ਹਾਂਜੀ, ਕਾਲਜ ਜਾਂਦੇ ਨੇ ਦੋਨੋ।
ਅੱਛਾ-ਅੱਛਾ, ਦੋਨੋ ਕੋਲਜ ਜਾਂਦੇ ਨੇ।
ਹਾਂਜੀ, ਦੋਨੋ ਕੋਲਜ ਜਾਂਦੇ ਨੇ। ਮੇਰੇ ਬੱਚੇ ਹੋਰ ਉਥੇ ਜਗਾਦਰੀ ਗਰਮੀ ਪੈ ਰਹੀ ਵਾਰੀ ਬੜੀ
ਹਾਂਜੀ, ਅੱਜ ਤੇ ਬਹੁਤ ਗਰਮੀਆ ਚ, ਧੁੱਪ ਨਿਕਲੀ ਹੋਈ ਹੈ। ਪਹਿਲੇ ਤਿੰਨ-ਚਾਰ ਦਿਨ
ਗਰਮੀ ਬਾਹਰੀ ਆ ਅੱਜ ਜੰਮੂ ਚ, ਹਾਂ, ਜੰਮੂ ਚ, ਵੀ ਅੱਜ ਬਹੁਤ ਗਰਮੀ ਆ।
ਹਾਂਜੀ, ਮੈਂ ਅੱਠ ਜੂਨ ਨੂੰ ਨੌ ਜੂਨ ਨੂੰ ਜੰਮੂ ਚ, ਹੈਗੀ ਸੀਗੀ।
ਅੱਛਾ ਜੀ, ਜੰਮੂ ਕਿਹੜੀ ਜਗ੍ਹਾ ਤੇ।
ਅਹ, ਆਪਾਂ ਵੈਸ਼ਨੂੰ ਦਰਬਾਰ ਜਾਣਾ ਸੀਗਾ। ਤੇ ਜੰਮੂ ਰੁਕੇ ਸੀਗੇ। ਫੇਰ ਆਪਾਂ ਸਟੇਸ਼ਨ ਤੋਂ ਬਾਹਰ ਚਲ ਕੇ ਥੋੜਾ ਘੁੰਮ ਆਏ, ਇਦੇਂ ਪਾਪਾ ਨਾਲ ਗਈ ਸੀ ਮੈਂ।
ਅੱਛਾ ਜੀ -ਅੱਛਾ ਜੀ, ਠੀਕ ਅੱਛਾ-ਅੱਛਾ ਨਹੀਂ, ਜੰਮੂ ਸ਼ਹਿਰ ਤਾਂ ਵੈਸੇ ਬਹੁਤ ਅੱਛਾ ਹੈਗਾ। ਘੁੰਮਣ ਫਿਰਨ ਵਾਲੀ ਬਹੁਤ ਜਗ੍ਹਾ ਹੈਗੀਆ। ਇੱਥੇ ਜੰਮੂ ਚ, ਬਹੁਤ ਅੱਛੀਆ-ਅੱਛੀਆ ਜਗ੍ਹਾ ਹੈਗੀਆ ਹੈ।।
ਘੁੰਮਣ ਵਾਲੀ ਇੱਥੇ ਹ
ਕਟਰਾ ਹੋ ਗਿਆ। ਕਟਰਾ ਲੋਕੀ ਜਾਂਦੇ ਬਾਗੇ ਬਹੁ ਜਾਂਦੇ ਨੇ। ਬਾਗੇ ਬੋਹ ਵੀ ਹੈਗਾ। ਬਾਾਹਵੇ ਵਾਲੀ ਮਾ ਮਾਤਾ ਮੰਦਿਰ ਵੀ ਹੈਗਾ ਵੇ, ਦੇਖਣ ਵਾਲਾ ਏ ਜੰਮੂ ਦੇ ਅੰਦਰ ਪਟਨੀਟਾਪ ਏ ਟਾ ਪੇ ਏ ਹਾਂ। ਉਹ ਇਸ ਟਾਈਮ ਬਹੁਤ ਠੰਡਾ ਇਲਾਕੇ ਹੈਗੇ ਨੇ, ਪਟਨੀਟਾਪ, ਨੱਥਾ ਟਾਪ, ਸੋਨੀ ਸਾਰਾ ਤੇ ਬਹੁਤ ਪਿਆਰੀਆਂ-ਪਿਆਰੀਆਂ ਜਗ੍ਹਾ ਜੰਮੂ ਚ ਬਹੁਤ ਅੱਛੀ ਹਾਂਜੀ, ਦੇਖਣ ਨੂੰ ਬਹੁਤ ਪਿਆਰੀਆਂ-ਪਿਆਰੀਆਂ ਜਗ੍ਹਾ ਹੈਗੀਆਂ। ਉੱਥੇ ਹਾਂ। ਇਹ ਹਾਂ ਇੱਕ ਝੱਜਰ ਹਾਂ। ਇੱਥੇ ਟੂਰਿਸਟ ਵਗੈਰਾ ਬਹੁਤ ਜ਼ਿਆਦਾ ਆਂਦਾਂ। ਬਹੁਤ ਜਾਨੀ ਇਨ ਦਿਨਾਂ ਚ, ਤਾਂ ਬਹੁਤ ਟੂਰਿਸਟ ਹੁੰਦਾ। ਕਿਉਂਕਿ ਗਰਮੀ ਚੱਲ ਰਹੀ ਹੈ। ਨਾ ਤੇ ਬਹੁਤ ਜ਼ਿਆਦਾ ਪੂਰੀ ਸੁੁੰਦਾਰ ਦਿਨਾਂ
ਤੇ ਹਾਂ। ਲੋਕੀ ਅੱਗੇ ਜਾਂਦੇ ਨੇ ਨਾ, ਸ੍ਰੀਨਗਰ ਜਾਂਦੇ ਨੇ।
ਹਾਂ, ਜੀ ਸ਼੍ਰੀਨਗਰ ਬਹੁਤ ਅੱਛੀ ਜਗ੍ਹਾ ਹੈ। ਉਸ ਤੋਂ ਜ਼ਿਆਦਾ ਅੱਛੀ ਜਗ੍ਹਾ ਲਦਾਖ ਉਹ ਵੀ ਬਹੁਤ ਪਿਆਰੀ ਜਗ੍ਹਾ ਹੈਗੀ ਆ। ਘੁੰਮਣ ਫਿਰਨ ਵਾਲੀ ਹਾਂ। ਅਸੀਂ ਵੀ ਗਹਿ ਰਹੇ। ਹਾਂ। ਅਸੀਂ ਗਏ ਸੀ ਅੱਠ- ਨੌ ਤਰੀਕ ਅਸੀਂ ਗਏ ਸੀ। ਦੋ ਤਰੀਕ ਨੂੰ ਤੇ ਚਾਰ ਨੂੰ ਪੁੱਛਿਆ ਸੀ। ਅਸੀ ਹਾਂਜੀ ਲਦਾਖ
ਹਾਂ।
ਚਾਰ ਤਰੀਕ ਨੂੰ ਪੱਥਰ ਸਾਹਿਬ ਗੁਰਦੁਆਰਾ ਨਾ। ਹਾਂਜੀ, ਅਸੀਂ ਪੱਥਰ ਸਾਹਿਬ ਗੁਰਦੁਆਰੇ ਗਏ ਸੀ। 'ਤੇ ਗਏ ਸੀ, ਅਸੀਂ ਅੱਠ ਦਿਨ ਰਹੇ ਸੀ। 'ਤੇ ਬੋਤ ਪਿਆਰੀ ਜਗ੍ਹਾ ਹੈਗੀ ਏ।
ਸਾਹਬ ਗੁਰਦੁਆਰੇ ਦੀ ਕੀ ਮਾਨੰਤਾ ਹੈਗੀ ਏ?
ਓ 'ਤੇ ਗੁਰੂ ਨਾਨਕ ਦੇਵ ਜੀ ਦਾ ਹੈਗੇ ਸੀ ਨਾ ਉੱਥੇ, ਉਨਾ ਨੂੰ ਮਾਰਨ ਵਾਸਤੇ ਆਏ ਸੀ ਨਾ ਰਾਕਸ਼ਸ਼, ਜੀ ਗੁਰੂ ਨਾਨਕ ਦੇਵ ਜੀ ਨੂੰ? 'ਤੇ ਓਨਾਂ ਦੀ ਪੂਰੀ ਪਿੱਠ ਬੰਨੀ ਦੀ ਏ ਪੱਥਰ ਦੇ ਉੱਤਰ, ਤੇ ਓਹ ਸੜਾ ਦੇ ਵਿੱਚੋਂ ਵਿੱਚ ਪਿਆ ਦਾ ਸੀ ਗੁਰਦੁਆਰੇ, 'ਤੇ ਓਥੋਂ ਉਨਾਂ ਨੇ ਬੜੀ ਕੋਸ਼ਿਸ਼ ਕੀਤੀ। ਜੀ,, ਸਾਰਿਆਂ ਨੇ ਉਠਾਨ ਦੀ ਤਾਂ ਪੱਥਰ ਬਿਲਕੁਲ ਹਿੱਲਿਆ ਨੀ ਐ, ਬਿਲਕੁਲ ਵੀ। ਓਨੂੰ ਬ ਸਪੋਟ ਨਾ ਉਡਾਇਆ ਵੀ ਗਿਆ, ਬੋਤ ਕੁੱਛ ਕੀਤਾ ਗਿਆ ਉਦੇ ਨਾਲ ਪੱਥਰ ਨਾਲ, ਤੇ ਉਹ ਮਗਰ ਪੱਥ ਸਾਨੂੰ ਟਸ ਦਾ ਮਸ ਨੀ ਹੋਇਆ ਬਿਲਕੁਲ ਵੀ, 'ਤੇ ਓਦੇ 'ਤੇ ਗੁਰੂ ਨਾਨਕ ਦੇਵ ਜੀ ਦੀ ਪੂਰੀ-ਪੂਰੀ ਭੇ 'ਤੇ ਫਿਰ ਨਾਲ ਰਖ ਸਕਦੇ ਪਿਆਰ ਵੀ ਹੈਗੇ ਨੇ, 'ਤੇ ਉਹ ਸੜਕ ਦੇ ਬਿਲ ਓ ਵਿੱਚੋਂ- ਵਿੱਚ ਸੀ, 'ਤੇ ਹੁਨ ਉਨਾਂ ਨੂੰ ਕਿਸੀ ਨੂੰ ਕੁਛ ਮੈਂ
ਦਿਖਦੇ ਨੇ, ਪੈਰ ਔਰ ਪਿੱਠ ਵਗੈਰਾ ਰਾਕਸ਼ਸ਼ ਦੇ ਪੈਰ-ਪਿੱਠ ਹੋ ਗਈ ਗੁਰੂ ਨਾਨਕ ਦੇਵ ਜੀ।
ਤਾ ਸਾਡਾ ਸਾਰਾ ਕੁਝ ਦਿਖਦਾ ਉੱਥੇ, ਤੇ ਸ਼ਾਮੀ ਵਾਲੇ ਰੈਹਿਰਾਸ ਦਾ ਪਾਠ ਜਦੋਂ ਹੁੰਦੈ, ਉਹਦੇ ਬਾਦ ਸ਼ਾਮੀ ਸਾਕਸ਼ਾਤ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਵੀ ਹੁੰਦੇ ਨੇ। ਤੁਸੀਂ ਸੱਚੇ ਦਿਲ ਨਾਲ ਅੱਖਾਂ ਬੰਦ ਕਰਕੇ, ਬੋਤ ਦਰਸ਼ਨ ਵੀ ਹੁੰਦੇ ਨੇ ਉਨਾਂ ਦੇ। ਤੇ ਫਿਰ ਉਹ ਸੜਕ ਦੇ ਵਿੱਚੋਂ- ਵਿੱਚ ਸੀ ਨਾ। ਲਗਾ, ਬੋਤ ਅੱਛੇ ਲੋਗ ਨੇ, ਬੋਤ ਅੱਛੇ ਲੋਗ ਨੇ। ਉਹ ਜੇੜਾ ਗੁਰਦੁਆਰਾ ਸਾਰਾ, ਆਰਮੀ ਦੇ ਅੰਡਰ ਈ ਏ। ਹਾਂਜੀ- ਹਾਂਜੀ, ਆਰਮੀ ਦੇ ਅੰਡਰ ਐ ਗੁਰਦੁਆਰਾ। ਨਈ- ਨਈ, ਲਦਾਖ ਦੈ। ਆਮ ਲੋਕ ਈ ਅੱਛੇ ਹੈਗੇ ਨੇ, ਸਾਡੇ ਵਾਕਨ ਨੀ ਐ ਮਗਰ। ਮਗਰ ਬੋਤ ਅੱਛੇ ਨੇਚਰ ਵਾਈਜ ਬੋਤ ਅੱਛੇ ਨੇ, ਹਾਂ, ਬੁਲਾਨ ਵਿੱਚ। ਬੋਲਨ ਵਿੱਚ ਬੋਤ ਅੱਛੇ। ਹਾਂ, ਇਨਾਂ ਨੂੰ ਬੋਲਨ ਦੇ ਵਿੱਚ, ਬੁਲਾਨ ਦੇ ਵਿੱਚ ਹਾਲੇ ਤਾਂ ਜੀ, ਦੇਖਨ ਵਾਲੀ ਟੂਰਿਜ਼ ਵਗੈਰਾ ਬੋਤ ਹੁੰਦੈ, 'ਤੇ ਬਰਫ ਵਗੈਰਾ ਬੜੀ ਜਾਦਾ ਹੁੰਦੀ ਏ। ਓਧਰ ਦੇ ਪਹਾੜ ਦਿਖਨ ਵਾਲੇ ਨੇ ਬੋਤ ਅੱਛੇ, ਹਾਂਜੀ। ਓੱਧਰ ਦੇ ਪਹਾੜ ਬੜੇ ਜਾਦਾ ਦੇਖ ਪਹਾੜ ਈ ਏ ਸਾਰੇ, ਬਰਫ਼ ਦੇ ਪਹਾੜ ਈ ਪਹਾੜ ਨੇ ਓੱਧਰ, 'ਤੇ ਮਲਟੀ- ਕਲਰ ਦੇ ਪਹਾੜ ਆਂਦ। ਏਨੇ ਬੜੀ ਜਗ੍ਹਾ 'ਤੇ, ਕਿਸਮ ਦੇ ਅੱਛੇ ਕਿਸਮ ਦੇ ਪਹਾੜ ਆਂਦੇ ਨੇ ਉੱਥੋਂ। ਲਦਾਖ ਵਿੱਚ, ਹਾਂ ਜੀ, ਵਿੱਚ ਬੋਤ ਜਾਦਾ। ਮੈਂ ਦਰਅਸਲ ਪੀਜੀ ਚਲਾਂਦੀ ਸੀ ਨਾ, ਤਾਂ ਮੇਰੇ ਕੋਲ ਬੱਚੇ ਸਾਰੇ ਕਰਦੇ ਆਂਦੇ ਸੀ, ਲਦਾਖ ਦੇ ਬੱਚੇ ਆਂਦੇ ਸੀ ਪੜਨ ਵਾਸਤੇ। 'ਤੇ ਮੈਂ ਪੀਜੀ ਚਲਾਂਦੀ ਸੀ, ਗੈਸਟ ਰੱਖਦੀ ਸੀ, ਘਰ ਲੜਕੀਆਂ ਰੱਖਦੀ ਸੀ ਮੈਂ। ਤੂੰ ਦੱਸ, ਛੁੱਟੀਆਂ ਪਈ ਦੀਆਂ ਨਾ, ਇਸ ਕਰਕੇ ਹਲੇ ਪੀਜੀ ਬੰਦ ਪਿਆ ਮੇਰਾ।
ਅੱਛਾ-ਅੱਛਾ, ਪੀਜ਼ੀ 'ਚ ਕੀ ਕਰਦੇ ਸੀਗੇ? ਖਾਨਾ ਵਗੈਰਾ?
ਹਾਂਜੀ, ਮੈਂ ਬੱਚਿਆਂ ਨੂੰ ਤਿੰਨ ਟੈਮ ਖਾਨਾ ਦਿੰਦੀ ਸੀ, ਦੋ ਟੈਮ ਚਾਅ ਦਿੰਦੀ ਸੀ। ਪੀਜੀ ਜੀ।
ਅੱਛਾ, ਤੁਹਾਡੇ ਨੇੜੇ-ਤੇੜੇ ਈ ਹੋਣੀ ਏ।
ਨਈ, ਮੈ ਆਪਨਾ ਈ ਦਸੇਆ ਸੀ। ਰੂਮ ਬਨਾਏ ਸੀ ਨਾ, 'ਤੇ ਉੱਥੇ ਬੱਚੇ ਰੱਖਨੇ ਆ ਨਾ ਅਸੀਂ ਆਪਨੇ, 'ਤੇ ਤਿੰਨ ਗੈਸਟ ਬੱਚੇ ਜਦੋਂ ਆਂਦੇ ਪੜ੍ਹਨ ਵਾਸ ਆਂਦੇ 'ਤੇ ਅਸੀਂ ਉਹ ਰੂਮ ਲਗਾ ਦਿੰਨੇ ਆ, 'ਤੇ ਉਹਦੇ 'ਚ। ਸਾਨੂੰ ਖਾਲੀ ਬਸ ਤਿੰਨ ਟੈਮ ਖਾਨਾ ਤਾਂ ਦੋ ਟੈਮ ਚਾਅ ਦੇਨੀ ਹੁੰਦੀ ਬੱਚਿਆਂ ਨੂੰ। ਸਵੇਰੇ ਨਾਸ਼ਤਾ ਹੋ ਗਿਆ, ਦੁਪਹਿਰੇ ਲੰਚ ਹੋ ਗਿਆ, ਰਾਤੀ ਡਿਨਰ ਹੋ ਗਿਆ। ਸਵੇਰੇ ਚਾਅ ਹੋ ਗਈ ਤੇ ਇੱਕ ਤੇ ਸ਼ਾਮੀ ਚਾਅ ਹੋ ਗਈ, ਬਸ। ਹਾਂਜੀ- ਹਾਂਜੀ ਜੀ ਹੁੰਦਾ ਏਥੇ। ਹਾਂਜੀ- ਹਾਂਜੀ ਮੈਂ ਦਰਅਸਲ ਸ਼ੁਰੂਆਤ ਕੀਤੀ ਸੀ ਮਈ ਪੱਚੀ ਹਾਂਜੀ ਮੈਂ ਪੱਚੀ ਸੋ ਤੋਂ ਸ਼ੁਰੂਆਤ ਕੀਤੀ ਸੀ ਅੱਜ ਦਾ ਰੇਟ ਤੇ ਬੋਤ ਜਾਦਾ ਹਾਈ ਹੋ ਗਿਆ ਹੁਨ।
ਅੱਛਾ
ਬੋਤ ਅੱਛਾ ਐ। ਟਵੇਂਟੀ ਤੋਂ ਸ਼ੁਰੂ ਕੀਤੀ ਸੀ ਮੈ ਪੀ- ਜੀ ਪੇਨ ਗੈਸਟ ਜੇੜਾ ਰੱਖਨੇ ਸ਼ੁਰੂ ਕੀਤੇ ਸੀ ਮੈ ਸ਼ੁਰੂ-ਸ਼ੁਰੂ ਚ ਤੇ ਪੱਚੀ ਸੌ ਰੁਪਇਆ ਲੈਂਦੀ ਸੀ ਇੱਕ ਬੱਚੇ ਦਾ ਮੈ। ਹਾਂ, ਤੇ ਮਗਰ ਹੁਣ ਪੀ- ਜੀ ਥੋੜਾ ਬੰਦ ਹੋਣਾ ਸਾਰਾ ਕੁਛ ਵੀਚੇ ਪਾ ਕੇ ਪੱਚੀ ਸੌ ਰੁਪਇਆ ਮਿਲਦਾ ਸੀ ਮੈਨੂੰ, ਹਾਂ ਇੱਕ ਬੱਚੇ ਦਾ ਪੱਚੀ ਸੌ ਰੁਪਈਆ ਲੈਂਦੀ ਸੀ ਮੈਂ।
ਅੱਛਾ- ਅੱਛਾ ਕਿੰਨੇ ਬੱਚੇ ਸੀਗੇ।
ਮੇਰੇ ਕੋਲ ਛੇ ਸੱਤ ਕੁੜੀਆਂ ਸੀ ਮੇਰੇ ਕੋਲ।
ਅੱਛਾ
ਬੱਚੇ ਹਾਂਜੀ, ਹਾਂਜੀ ਇਸ ਟਾਈਮ ਛੁੱਟੀ। ਛੁੱਟੀਆਂ ਪਈ ਦੀ ਨਾ ਹਾਲੇ ਜੰਮੂ ਸਕੂਲ ਵਗੈਰਾ ਕਾਲਜ ਵਗੈਰਾ ਸਭ ਬੰਦ ਪਏ ਨੇ ਤੇ ਹਲੇੇ ਬੰਦ ਨੇ ਪੀ-ਜੀ ਵਗੈਰਾ। ਇਵੇ ਸਭ ਬੰਦ ਪਯਾ ਹਾਲੇ ਕਿਉਂਕਿ ਓਦੇ ਹਾਂਜੀ, ਹਾਂਜੀ ਹਾਲੇ ਸਕੂਲ ਵੋਆ ਖੁੱਲਣਗੇ ਅਅ ਮਨੂੰ ਖੁੱਲ੍ਹਣ ਗੇ ਸਕੂਲ।
ਸਾਡੇ ਤੇ ਏਥੇ ਬੱਚੇ ਜਾਂਦੇ ਨੇ ਸਕੂਲ।
ਬਲ ਗੁੱਲ ਕੇ ਹਾਂ ਉੱਥੇ ਖੁੱਲ ਗਏ ਨਾ ਚਗਾਦਰੀ ਬੜੀ ਜਲਦ ਖੁਲ ਜਾਂਦੇ ਨੇ ਓਦਰ। ਨਈ ਵੈਸੇ ਸਾਡੇ ਜੰਮੂ ਚ ਛੁੱਟੀਆਂ ਲੇਟ ਪੈਂਦੀਆਂ ਨਾ। ਤੇ ਇਸ ਕਰਕੇ ਫੇਰ ਲੇਟ ਹੀ ਸਕੂਲ ਖੁੱਲਦੇ ਨੇ। ਕਿਉਂਕਿ ਦਸ ਬਾਰਾਂ ਜੂਨ ਨੂੰ ਛੁੱਟੀਆਂ ਪਈਆਂ ਸੀ ਨਾ ਤਾਂ ਜੁਲਾਈ ਚ। ਸਤਾਈ ਤਰੀਕ ਨੂੰ ਖੁੱਲਣਗੇ ਸਕੂਲ। ਹੂੰ ਵੈਸੇ ਦਰਅਸਲ ਮੇਰੀ ਨਨਾਨ ਵੀ ਸਈ ਅ ਹਾਂਜੀ ਮੇਰੀ ਨਨਾਨ ਜਗਾਧ ਰੀ ਮੇਰੀ ਪੈਨ ਜਗਾਦਰੀ ਚ ਏ। ਮੇਰੀ ਨਾਨੀ ਪੇਕਾ ਪਰਿਵਾਰ ਪੂਰਾ ਜਗਾਦਰੀ ਚ ਐ। ਮੇਰੇ ਚਾਚਾ ਜੀ ਤਾਯਾ ਜੀ ਸਭ ਜਗਾਦਰੀ ਵਿੱਚ ਨੇ, ਹਾਂਜੀ। ਮੇਰੇ ਸਾਰਾ ਪਰਿਵਾਰ ਉੱਥੇ ਹੀ ਅ। ਹਾਂਜੀ ਮੇਰੀ ਪੂਰੀ ਫੈਮਿਲੀ ਜਗਾਦਰੀ ਵਿੱਚ ਏ। ਜੀ ਹੋਰ ਤੁਸੀਂ ਕਿੱਥੇ ਦੇ ਓ।
ਆਪਾਂ ਵੀ ਜਗਾਦਰੀ ਤੋਂ ਈ ਆ।
ਅੱਛਾ ਲੋਕਲ ਇ ਓ ਤੁਸੀਂ।
ਹਾਂ ਜੀ।
ਅੱਛਾ ਅੱ ਛਾ ਹੋਰ। ਹੋਰ ਸਭ ਠੀਕ ਠਾਕ ਓਧਰ
ਬੰਦ ਕਰ ਦੇਨਾ ਹੁਨੇ ਬਨ ਜੇਗੀ ਨਾ। ਹਾਂਜੀ ਮੈਂ ਵੀ ਜਗਾਦਰੀ ਤੋਂ ਇ ਆ। ਹਾਂਜੀ ਮੇਰਾ ਤੇ ਪੇਕੇ ਵੀ ਜਗਾਦਰੀ ਦੇ, ਸੋਰੇ ਵੀ ਜਗਾਦਰੀ ਦੇ, ਮੇਰੀ ਸਾਰੀ ਰਿਸ਼ਤੇਦਾਰੀ ਜਗਾਦਰੀ ਦੀ ਏ ਜੀ।
ਅੱਛਾ- ਅੱਛਾ ਸਾਰੀ ਰਿਸ਼ਤੇਦਾਰੀ ਜਗਾਧਰੀ ਏ, ਬੱਚੇ ਤੁਆਡੇ ਪੜਦੇ ਨੀ।
ਹਾਂਜੀ, ਮੇਰੀ ਦੋ ਗੁਡੀਆ ਕੁੜੀਆਂ ਨੇ ਇੱਕ ਮੁੰਡਾ ਏ, ਮੇਰੀ ਕੁੜੀ ਵੱਡੀ ਵਡੀ ਅੱਠਵੀ ਚ ਛੋਟੀ ਸਤਵੀ ਚ ਤੇ ਮੁੰਡਾ ਹਲੇੇ ਛੋਟਾ ਹੈ ਐਲ- ਕੇ- ਜੀ ਚ। ਹਾਂਜੀ
ਅੱਛਾ ਅੱਛਾ ਪੜ੍ਹਦੇ ਪਏ ਨੇ ਬੱਚੇ ਤੁਆਡੇ ਵੀ ਸਾਰਿਆ ਦੇ।
ਹਾਂਜੀ।
ਹੁਣ ਜਆਇੰਟ ਫੈਮਿਲੀ ਮੈਂ ਕੈਆ ਜੁਆਇੰਟ ਫੈਮਿਲੀ ਸਾਡੀ
ਨਈ ਸਾਡੀ ਨਾ ਹੈ ਤੇ ਬੋਤ ਵੱਡੀ ਫੈਮਿਲੀ ਆਪਾਂ ਚਾਰ ਜੇਠ-ਜਠਾਣੀਆਂ ਹੈਗੀਆਂ ਵਾ। ਮੈਂ ਸਭ ਤੋਂ ਛੋਟੀ ਆ ਸਾਰੇ ਅਪ ਅਪਣੇ-ਅਪਣੇ ਕਾੱਰ ਹੈਗੇ ਨੇ ਮੈਂ ਮੇਰੇ ਨਾਲ ਵੀ ਮੇਰੀ ਸੱਸ-ਸੱਸ ਰੈਂਦੀ ਹੈਗੀ ਏ।
ਸਬ ਠੀਕ ਹੂੰ
ਹਾਂਜੀ, ਸੱਸ ਮੇਰੇ ਨਾਲ ਰੈਂਦੀ ਹੈਗੀ ਏ। ਹਾਂਜੀ ਸਾਰਿਆਂ ਦੇ ਬੱਚੇ ਵੱਡੇ-ਵੱਡੇ ਹੈਗੇ ਨੇ ਮੇਰੇ ਈ ਬਸ ਛੋਟੇ ਹੈਗੇ ਨੇ ਏਕ ਮੇਰੇ ਜੇਠ ਦਾ ਮੁੰਡਾ ਬਾਰ ਗਿਆ ਹੋਯਾ ਹੈਗਾ ਲੰਡਨ ਏਕ ਜੇਠ ਦਾ ਮੁੰਡਾ ਹਾਂਜੀ, ਔਰ ਸਾਰੇ ਮਤਲਬ ਵੱ ਬੱਚੇ ਵੱਡੇ ਨੇ ਪੜ੍ਹ ਲਿਖ ਗਏ ਨੇ ਸਾਰੇ ਬਸ ਮੇਰੇ ਈ ਪੜ੍ਹਦੇ ਪਏ ਨੇ।
ਬਸ ਨਈ ਮੇਰੇ ਬੱਚੇ ਬੱਚੇ ਵੀ ਬੀ ਏ ਬੇਟੇ, ਮੇਰਾ ਬੇਟੇ ਦਾ ਲਾਸਟ ਈਅਰ ਈ ਏ ਇਸ ਸਾਲ ਤੇ ਬੇਟੀ ਮੇਰੀ ਮਸੇ ਐਡਮਿਸ਼ਨ ਲਈ ਐ ਉ ਕਾਲਜ ਇੱਚ ਕਾਲਜ ਚ ਲਈਏ, ਬੀ ਕੋਮ ਕਰ ਰੈ ਨੇ ਦੋਨੋ ਬੱਚੇ ਮੇਰੇ।
ਅੱਛਾ।
ਹਾਂਜੀ-ਹਾਂਜੀ, ਹੂੰ। ਠੀਕ ਐ-ਠੀਕ ਐ ਜੀ-ਠੀਕ ਐ ਜੀ।
ਦੋ ਬੋਲਾਂ ਕਰਨੀਆਂ ਦਸ ਪਿੰਡਾਂ ਚੋ